ਹੈਲੋ
ਹਾਂਜੀ, ਸਤਿ ਸ੍ਰੀ ਅਕਾਲ ਜੀ, ਕਿਆ ਹਾਲ?
ਸਤਿ ਸ੍ਰੀ ਅਕਾਲ ਜੀ, ਹਾਂਜੀ ਵਧੀਆ, ਤੁਸੀਂ ਦੱਸੋ ਕੀ ਹਾਲ ਚਾਲ ਨੇ?
ਹਾਂਜੀ ਵਧੀਆ ਵਧੀਆ, ਹੋਰ ਘਰ ਪਰਿਵਾਰ ਸਭ ਠੀਕ ਨੇ?
ਹਾਂਜੀ ਸਭ ਵਧੀਆ, ਤੁਸੀਂ ਦੱਸੋ ਸਭ ਵਧੀਆ ਤੁਹਾਡੇ ਘਰ ਮੰਮੀ ਡੈਡੀ?
ਹਾਂਜੀ ਹਾਂਜੀ ਸਭ, ਸਭ ਠੀਕ ਨੇ, ਸਭ ਠੀਕ ਨੇ, ਮੇਰਾ ਛੋ ਮੇਰੀ ਛੋਟੀ ਏ ਤੁਹਾਨੂੰ ਬਹੁਤ ਜ਼ਿਆਦਾ ਯਾਦ ਕਰ ਰਹੀ ਸੀ, ਤੁਹਾਨੂੰ ਪਤਾ।
ਅੱਛਾ! ਕੋਈ ਨਾ ਮੈਂ ਆਵਾਂਗੀ ਦੋ ਚਾਰ ਦਿੰਨ ਤੱਕ, ਫਿਰ ਤੁਹਾਡੇ ਘਰ ਮਿਲਣ ਉਹਨੂੰ।
ਕਹਿ ਰਹੀ ਸੀ ਨੇਹਾ-ਨੇਹਾ ਦੀਦੀ ਨੂੰ ਬੁਲਾਓ, ਅਹ ਫੇਰ ਮੈਂ ਮੈਂ ਕਿਹਾ ਚਲੋ ਮੈਂ ਬੁਲਾਾਂਗੀ, ਉਹਨਾਂ ਨੂੰ ਬੋਲਾਂਗੀ ਕਿ ਤੁਸੀਂ ਘਰ ਵੀ ਆਓ। ਕਿਸੇ ਦਿਨ ਮਿਲੀਏ, ਇਕੱਠੇ ਬੈਠੀਏ, ਉਸ ਦਿਨ ਤੁਸੀਂ ਉਹਨੂੰ, ਹਾਂਜੀ। ਉਸ ਦਿਨ ਤੁਸੀਂ ਉਸਨੂੰ, ਆਰਟ ਐਂਡ ਕਰਾਫਟ ਦਾ ਸਿਖਾ ਨੀ ਰਹੇ ਸੀ ਕੁਛ ਆਈ ਥਿੰਕ, ਹਾਂ। ਉਹਦੇ ਰਿਲੇਟਿਡ ਹੀ ਗੱਲਾਂ ਕਰ ਰਹੀ ਸੀ, ਬਸ ਕਹਿ ਰਹੀ ਸੀ ਉਹ ਆਉਣਗੇ ਤੇ ਅਸੀਂ ਇਹ ਸਮਾਨ ਲੈਣ ਚੱਲਾਂਗੇ ਇਸਦਾ
ਉਹ ਤਾਂ ਕਰਕੇ ਕਿੰਝੇ ਹੋ ਗਏ ਨਾ ਮੈਂ ਵੈਸੇ ਸਕੂਲ ਜਾਣੀ ਆ, ਉਸ ਟਾਈਮ ਬੱਚੇ ਨੂੰ ਪੜਾਣੀ ਆ ਨਾ ਤਾਂ ਉੱਥੇ ਮੈਂ ਆਰਟ ਦੀ ਟੀਚਰ ਹੈਗੀ ਆ। ਤੇ ਉੱਥੇ ਬੱਚੇ ਨੂੰ ਡਰਾਇੰਗ ਵਗੈਰਾ ਕਰਾਂਦੀ ਰਹਿਣੀ ਆ, ਫੇਰ ਮੈਂ ਸੋਚਿਆ ਉੱਥੇ ਵਿਹਲੀ ਬੈਠੀ ਹੋਈ ਸੀ ਐਵੇਂਈ
ਵੈਰੀ ਨਾਈਸ ਹਾਂ। ਉਹੀ ਹੁਣ ਉਹਨੇ ਉਹਨੂੰ ਵੀ ਇਤਨਾ ਹੀ ਇੰਟਰਸਟ ਹੋ ਗਿਆ ਨਾ ਹੁਣ ਉਹਨੇ ਨਾ ਅੱਧਾ ਸਮਾਨ ਲੈ ਲਿਆ। ਅੱਧਾ ਸਾਮਾਨ ਕਹਿ ਰਹੀ ਸੀ ਕਿ ਤੁਸੀਂ ਨੇੇਹਾ ਦੀਦੀ ਤੋਂ ਪੁੱਛ ਲਿਓ ਕਿ ਹੋਰ ਕੀ ਕੀ ਲੈ ਕੇ ਆਣਾ ਤੇ ਅਸੀਂ ਲੈ ਲੈਣ ਚੱਲਾਂਗੇ ਤੇ ਫੇਰ ਨੇਹਾ ਦੀਦੀ ਨੂੰ ਬੁਲਾਗੇ। ਤੇ ਅਸੀਂ ਬਣਾਗੇ। ਫੇਰ ਮੈਂ ਉਹੀ ਪੁੱਛ ਰਹੀ ਸਾਂ ਮੈਂ ਕਿਹਾ ਚਲੋ ਤੁਸੀਂ ਦੱਸਦੋ ਕਿ ਤੁਹਾਡੀ ਹਵਾ ਲੱਗ ਗਈ ਇਤਨੀ ਦੇਰ। ਮੈਂ ਕਿਹਾ ਚਲੋ ਮੈਂ ਪੁੱਛ ਲੈਂਦੀ ਆ ਉਹਨਾਂ ਨੂੰ ਕਿ ਦੀਦੀ ਦੀਦੀ ਦੀ ਕਾਲ ਆਏਗੀ ਮੈਂ ਪੁੱਛ ਲਾਂਗੀ। ਕੇ ਕੀ ਕੀ ਸਮਾਨ ਹੋਰ ਚਾਹੀਦਾ ਹੁੰਦਾ ਉਹਦੇ ਵਿੱਚ?
ਹਾਂਜੀ ਕੋਈ ਨਾ ਤੁਸੀਂ ਡਰਾਇੰਗ ਲੈ ਆਣਾ ਕਰੀਔਨ ਕਲਰ ਲੈ ਆਣਾ, ਪੈਨਸਿਲ ਲੈ ਆਣਾ, ਸੇ ਡ ਕਰਨ ਵਾਲੀਆਂ ਹਜੇ ਤਾਂ ਮਤਲਬ ਕੀ ਛੋਟੀ ਨਾ ਨੋਰਮਲ ਸਟਾਰਟਿੰਗ ਤੋਂ ਹੀ ਕਰੇਗੀ।
ਹਾਂ ਉਹੀ ਓ ਹਾਲੇ ਤੇ ਬਹੁਤ ਛੋਟੀ ਐ, ਆਪਣੀ ਤਰਫ਼ ਤੋਂ ਬਣਾਂਦੀ ਰਹਿੰਦੀ ਐ। ਕੁਛ ਨਾ ਕੁਛ, ਹੈ ਇਹਨੂੰ ਬੜੀ ਹਾਂ ਇੰਟਰਸਟਡ ਹੈ ਇਹਨਾਂ ਵਿੱਚ। ਡਰਾਇੰਗਸ ਵਗੈਰਾ, ਆਰਟ ਕਰਾਫਟ ਚ।
ਮੈਨੂੰ ਉਹਨੂੰ ਦੱਸਦੀ ਸੀ ਨਾ ਇਵੇਂ ਇਵੇਂ ਕਰਕੇ ਕਰ ਤੇ ਫਿਰ ਉਹ ਕਰ ਵੀ ਰਹੀ ਸੀ ਵਧੀਆ ਤਰੀਕੇ ਨਾਲ।
ਹਾਂਜੀ ਹਾਂਜੀ।
ਉਹ ਫੋਨ ਚਲਾ ਰਹੀ ਸੀ, ਮੈਂ ਕਿਹਾ ਬੱਚਾ ਫੋਨ ਵੇਖ ਵੇਖ ਕੇ ਅੱਖਾਂ ਵੀ ਪੀੜ ਹੋ ਜਾਂਦੀਆਂ ਨੇ‌। ਤੇ ਤਾਂ ਕਰਕੇ ਮੈਂ ਹਾਂਜੀ, ਫਿਰ ਮੈਂ ਉਹਨੂੰ ਕਿਹਾ ਮੈਂ ਕਿਹਾ ਡਰਾਇੰਗ ਲੈ ਕੇ ਉਹ ਕਹਿੰਦੇ ਮੇਰੇ ਕੋਲ ਡਰਾਇੰਗ ਨਹੀਂ ਹੈਗੀ ਫਿਰ ਮੈਂਨੇ ਪੇਪਰ 'ਤੇਨੂੰ ਡਰਾਇੰਗ ਕਰਨੀ ਸਿਖਾਈ ਬੜੀ ਖੁਸ਼ ਹੋਈ ਸੀ ਵੇਖ ਕੇ ਵੀ ਨਾ
ਹਾਂ ਉਹੀ ਨਾ ਅੱਜ ਸਵੇਰੇ ਦੀ ਨਾ ਲੱਗੀ ਦੀ ਅੱਜ ਸਵੇਰੇ ਦਾ ਫੋਨ ਤੇ ਵੈਸੇ ਨੀ ਮੰਗਿਆ ਉਹਨੇ ਮੈਨੂੰ ਮੇਰੇ ਤੋਂ ਬਟ ਹਾਂ ਫੋਨ ਇਸ ਲਈ ਮੰਗ ਰਹੀ ਸੀ ਕਿ ਫੋਨ ਤੋਂ ਦੇਖਾਂ ਕਿ ਕੋਈ ਮਤਲਬ ਡਰਾਇੰਗ ਦਾ ਈਜ਼ੀ ਹੈ ਨਾ ਈਜ਼ੀ ਵੇ ਮੈਂ ਵੀ ਕੱਢ ਕੇ ਦ ਦੱਸ ਰਹੀ ਸੀ ਉਹਨੂੰ ਮੈਂ ਵੀ ਬਣਾ ਕੇ ਦਿੱਤੇ ਉਹਨੂੰ ਦੋ ਤਿੰਨ ਮੈਂ ਕਿਹਾ ਚਲੋ ਇਹ ਦੇਖੋ ਤੁਸੀਂ ਇਹਨੂੰ ਦੇਖ ਕੇ ਬਣਾਓ ਤੁਸੀਂ
ਹਾਂਜੀ ਹਾਂਜੀੇ ਅੱਜ ਤੋਂ ਕਰੇਗੀ ਨਾ ਫਿਰ ਉਹਦਾ ਇੰਟਰਸਟ ਵੱਧ ਜਾਏਗਾ ਇਸ ਚੀਜ਼ ਦੇ ਵਿੱਚ ਫੇਿਰ ਅੱਗੇ ਜਾ ਕੇ ਵੀ ਉਹ ਕੀ ਤੁਹਾਡੀ ਕੁੜੀ ਆਰਟਿਸਟ ਬਣ ਜੇ
ਚਲੋ ਇਹ ਤੇ ਵਧੀਆ ਤੁਹਾਡੀ ਜੇ ਟੀਚਰਸ ਮਿਲ ਜਾਣ ਤੇ ਫਿਰ ਪੱਕਾ ਹੀ ਬਣ ਜਾਣਗੀਆਂ ਹਾਂਜੀ ਹਾਂਜੀ ਦੇਖੋ ਨਾ ਤੁਸੀਂ ਇੰਟਰਸਟ ਦੱਸਿਆ ਬੱਚੇ ਨਾਲ ਤਾਂ ਹੀ ਤੇ ਬੱਚਾ ਇੰਟਰਸਟ
ਹਾਂਜੀ ਉਹ ਹਾਂ ਇਹ ਤਾਂ ਹੁੰਦਾ ਹੀ ਬੱਚੇ ਨੂੰ ਪਤਾ ਨੀ ਲੱਗਦਾ ਬੱਚਾ ਛੋਟਾ ਹੁੰਦਾ ਨਾ ਜਿਸ
ਹਾਂ ਉਹਨੂੰ ਜੋ ਚੀਜ਼ ਲਗ ਹਾਂ ਬਿਲਕੁਲ ਬਿਲਕੁਲ ਜੋ ਚੀਜ਼ ਦੱਸੋਗੇ ਉਹਦੇ ਵਿੱਚ ਹੀ ਜਾਏਗਾ
ਹਾਂਜੀ ਜੋ ਬੱਚਿਆਂ ਨੂੰ ਆਪਾਂ ਸ਼ੁਰੂ ਤੋਂ ਅੱਛੀ ਚੀਜ਼ ਸਿਖਾਵਾਂਗੇ ਫੇਿਰ ਉਹ ਵਧੀਆ ਤ ਰਾਹ ਚੱਲੇਗਾ ਜਿਵੇਂ ਆਪਾਂ ਉਹਨੂੰ ਗਲਤੀ ਦੱਸਾਂਗੇ ਤਾਂ ਗ਼ਲਤੀ ਕਰੇਗਾ ਫਿਰ ਓਹ
ਹਾਂ ਇਹ ਤੇ ਇਹ ਤੇ ਸਹੀ ਹੈ ਤੁਹਾਡੀ ਗੱਲ ਬਹੁਤ ਕਈ ਲੋਕ ਹੁੰਦੇ ਹਨ ਕਿ ਲੋਕ ਮਤਲਬ ਜਾਣ ਪੁੱਛ ਕੇਇ ਗਲਤ ਪਾਸੇ ਹੀ ਲਗਾ ਦਿੰਦੇ ਹਨ ਕਿ ਚਲੋ ਕਿਸੇ ਦਾ ਬੱਚਾ ਸਾਡਾ ਥੋੜੀ ਨਾ ਤੇ ਲਗਾਓ ਚਲੋ ਵਧੀਆ ਹਾਂਜੀ ਹਾਂਜੀ ਮੈਨੂੰ ਵਧੀਆ ਲੱਗਿਆ ਕਿਉਨੇ ਹਾਂਜੀ ਹਾਂਜੀ
ਹ ਮੈਂ ਸੁਣਿਆ ਤੁਹਾਡੇ ਘਰ ਦੇ ਬਾਹਰ ਕੋਈ ਨਵਾਂ ਬੁੱਟਕ ਖੁਲੀਆਂ ਦਾ ਵੇ
ਹਾਂਜੀ ਹਾਂਜੀ ਇੱਧਰ ਖੁੱਲਿਆ ਦਾ ਇੱਕ ਹਰਮਨ ਬੁਟੀਕ ਟ ਨਾਮ ਦਾ
ਅੱਛਾ ਸਆਉਂਦੇ ਕੋਈ ਕੱਪੜੇ ਤੁਸੀਂ ਉਧਰੋਂ ਦੀ
ਹਾਂ, ਮੈਂ ਇੱਕ-ਇੱਕ ਸੂਟ ਦਿੱਤਾ ਐ ਓਨਾਂ ਨੂੰ। ਓਵੀ ਫਸਟ ਟਾਈਮ ਈ ਦਿੱਤਾ ਮੈਂ ਉਨ੍ਹਾ ਨੂੰ, ਇੱਕ ਸੂਟ ਦਿੱਤਾ ਮੈਂ ਉਨ੍ਹਾ ਨੂੰ, ਹੁਣ ਦੇਖੋ ਮੈਂ ਉਨ੍ਹਾ ਨੂੰ ਡਿਜ਼ਾਇਨ ਵੀ ਦੱਸਿਆ ਏਦਾਂ ਕੇ ਤੁਸੀਂ ਇਸ ਤਰੀਕੇ ਦਾ ਤੁਸੀਂ ਪੈਟਰਨ ਦੇਖ ਲੋ ਤੇ ਇਸ ਤਰੀਕੇ ਦਾ ਬਣਵਾਣਾ, ਹੁਣ ਦੇਖੋ ਕੱਲ ਤੱਕ ਤੇ ਮੈਨੂੰ ਮਿਲ ਜੂਗਾ, ਕੱਲ ਤੱਕ ਮਿਲ ਜਾਏਗਾ ਨਾ ਫੇਰ ਮੈਂ ਤੁਆਨੂੰ ਦੱਸਾਂਗੀ, ਤੁਸੀਂ ਦੇ ਫਿਰ ਤੁਸੀਂ ਦੇਖ ਲਿਓ।
ਹਾਂ, ਨ ਮੈਂ ਵੀ ਸੂਟ ਸਵਾਣੇ ਸੀ ਚਾਰ-ਪੰਜ ਪਏ ਸੀ ਘਰ, ਵਿਆ ਆਂਣ ਵਾਲਾ ਨਾ ਸਾਡੇ ਮੇਰੀ ਦਰਾਣੀ ਦੇ ਮੁੰਡੇ ਦਾ ਵਿਆਹ ਵੇ, ਹਾਂਜੀ। ਤੇ ਫੇਰ ਮੈਂ ਸੋਚਿਆ ਸੀ, ਮੈਂ ਵੀ ਸੂਟ ਸਵਾ ਲਵਾ ਵਧੀਆ-ਵਧੀਆ। ਤੇ ਜੇ ਤੁਸੀਂ ਹੁਣ ਸਵਾਇਆ ਨਾ ਤੁਸੀ ਮੈਨੂੰ ਦੱਸਣਾ, ਵੀ ਕਿੱਦਾਂ ਦਾ ਸੀਤਾ ਫਿਟਿੰਗ ਵਗੈਰਾ ਦੱਸ
ਹਾਂ, ਬਿ ਉਨੇ ਉਨੂੰ ਪੈਟਰਨ ਵੀ ਦੱਸੇ ਸੀ ਲੇਕਿਨ, ਮੈਂ ਓਦੇ ਨਾ ਸੀਲੇ ਹੋਏ ਸੂਟ ਦੇਖੇ ਸੀ। ਜਾ ਕੇ ਨਾ ਹਾਂ, ਮੈਂ ਦੇਖ ਰਹੀ ਸੀ। ਬੋਤ ਵਧੀਆ ਸੀਲੇ ਦੇ ਸੀ, ਡਿਜ਼ਾਇਨ ਵੀ ਬੋਤ ਵਧੀਆ ਕੀਤੇ ਦੇ ਸੀ ਉਨੇ। ਐਚੁਲੀ ਮੇਰੀ ਫਰੈਂਡ ਨੇ ਏਦੇ ਕੋਲੋਂ ਸਿਲਵਾਇਆ ਸੀ ਨਾ। ਤੇ ਮੈਂ ਵੀ ਓ ਓਨੂੰ ਦੇਖ ਕੇ ਏਨਾਂ ਨੂੰ ਦਿੱਤਾ ਪੈਲੇ ਮੈਂ ਏਨੂੰ ਦੇ ਰਹੀ ਸੀ, ਫਿਰ ਮੈਂ ਹਾਂ ਬਟ ਮੇਰੀ ਫਰੈਂਡ ਕੈਂਦੀ ਬੋਤ ਵਧੀਆ, ਈਵਨ ਕਿ ਉਨੇ ਡਿਜ਼ਾਇਨ ਵੀ ਨੀ ਦਿੱਤਾ ਦਾ ਵਾ ਸੀ। ਬਿਲਕੁਲ ਸਿੰਪਲ ਕੱਪੜਾ ਸੀ ਤੇ ਹੂੰ
ਕੇ ਇੱਕਦਮ ਨਵਾਂ ਬੁਟੀਕ ਖੁੱਲ੍ਹਿਆ ਹੁੰਦਾ ਵਾ ਅਤੇ ਤੁਸੀ ਜਾਓ ਨੂੰ ਜੋ, ਡਰ ਤਾਂ ਲੱਗਦਾ ਈ ਸੂਟ ਮੈਂਗੇ
ਹਾਂ, ਓ ਤੇ ਸਾਨੂੰ ਹੁੰਦਾ ਈ ਐ, ਬਿਲਕੁਲ-ਬਿਲਕੁਲ। ਮੈਂ ਤੇ ਹਾਲੇ ਨੌਰਮਲ ਦਿੱਤਾ, ਮੈਂ ਕਿਆ ਚਲੋ ਨੌਰਮਲ ਦੇ ਕੇ ਦੇਖਦੇ ਆ, ਫੇਰ ਏਸ ਤੋਂ ਬਾਦ ਵਦੀਆ ਵਾਲਾ ਦੇਖ ਲਾਂਗੇ।
ਹਾਂਜੀ ਤੇ ਫਿਰ ਤੁਸੀਂ ਮੈਨੂੰ ਦੱਸਣਾ ਕਿ ਮਤਬ ਕਿਵੇਂ ਦਾ ਸੀਤਾ, ਫੇਰ ਮੈਂ ਵੀ ਸਵਾਵਾਂਗੀ।
ਹਾਂਜੀ, ਬਿਲਕੁਲ-ਬਿਲਕੁਲ ਅ
ਤੇ ਏਨਾਂ ਨੂੰ ਡੀਜਾਇਨ ਦੱਸਣੇ ਪੈਂਦੇ ਨੇ, ਆਪਣੀ ਮਰਜ਼ੀ ਨਾਲ ਦਿਖਾਂਦੇ ਨੇ, ਕੁਛ ਕੈਟਲੋਗ ਵਗੈਰਾ ਕੋਈ ਨਾ ਕੋਈ ਤਾਂ ਹੋਏਗਾ।
ਹਾਂ ਏਨਾਂ ਦੇ ਕੋਲ ਹੈ, ਬਟ ਉਹੀ ਮੈਂ ਤੁਆਨੂੰ ਦੱਸ ਰਹੀ ਸੀ, ਕਿ ਮੇਰੀ ਫਰੈਂਡ ਨੇ ਨਾ ਮੇਰੀ ਫਰੈਂਡ ਨੇ ਏਨਾਂ ਨੂੰ ਕੋਈ ਡਿਜ਼ਾਇਨ ਵਗੈਰਾ ਕੁਛ ਨੀ ਦੱਸਿਆ ਸੀ। ਬਟ ਏਨਾਂ ਨੇ ਖੁਦ ਈ ਓਨੂੰ ਪੂਰਾ ਡਿਜ਼ਾਇਨ ਬਣਾ ਕੇ ਦਿੱਤਾ, ਮਤਲਬ ਪੂਰਾ ਡਿਜ਼ਾਇਨਰ ਡਰੈਸ ਬਣਾ ਕੇ ਦਿੱਤਾ। ਓ ਬਹੋਤ ਹੀ ਵਧੀਆ-ਵਧੀਆ ਕੀਤਾ, ਮਤਲਬ ਬੋਤ ਈ ਪਸੰਦ ਆਇਆ ਮੈਨੂੰ, ਓਹਦਾ ਤੇ ਸੂਟ
ਅੱਛਾ, ਤੇ ਓਨਾਂ ਨੇ ਨੋਰਮਲ ਸਵਾਇਆ ਸੀ, ਆਂਣ ਜਾਣ ਦੇ ਪਾਰਟੀ ਵੀਅਰ ਸੀ?
ਪਾਰਟੀ ਵੀਅਰ ਹੀ ਸੀ, ਓਹਦੇ ਉੱਪਰ ਬੁਟੀਕ ਮਤਲਬ ਇਹ ਇਸ ਤਰ੍ਹਾਂ ਕਢਾਈ ਨਹੀਂ ਨਿਕਲ ਵਾਉਂਦੇ ਜਿੱਦਾਂ ਸਾਈਡ ਤੇ
ਹਾਂਜੀ-ਹਾਂਜੀ।
ਹਾਂ, ਥਰੈਡ ਦੀ ਹਾਂ, ਹਾਂਜੀ ਜੀ ਹਾਂਜੀ, ਓ ਓਸ ਚੀਜ਼ ਦੀ ਕਡਾਈ ਨਿਕਲਵਾਈ ਸੀ, ਓ ਬੋਤ ਈ ਵਧੀਆ ਸੀ।
ਅੱਛਾ, ਚਲੋ ਕੋਈ ਨਾ ਫੇਰ ਓ ਤੁਸੀਂ ਆਪਣਾ ਸੂਟ ਮੰਗਾਓ, ਫਿਰ ਮੈਂ ਵੀ ਭੇਜਾਂਗੀ, ਇਕ ਕਿ ਨਾ ਮੈਂ ਆਪਣੇ ਆਪਣੀ ਤਰਫ ਦਿੱਤਾ ਸੀ ਸੂਟ ਸੀਣ ਵਾਸਤੇ, ਓਨਾਂ ਨੇ ਸੂਟ ਦਾ ਨਾਂਸ ਈ ਮਾਰਤਾ। ਫਿਰ ਫੀਟਿੰਗ ਵੀ ਨੀ ਏਨਾ ਉੱਚਾ-ਉੱਚਾ ਸੂਟ ਸੀਤਾਂ, ਅੱਜ-ਕੱਲ ਤਾਂ ਲੰਬੇ ਈ ਚੱਲ ਰਹੇ ਨੇ ਸੂਟ, ਤੁਆਨੂੰ ਪਤਾ ਤੇ ਸਲਵਾਰ ਪਾਓ ਭਾਵੇਂ ਪੈਂਟ ਪਾਓ, ਲੰਬੇ ਈ ਚੱਲਦੇ ਨੇ, ਸੂਟ ਅੱ
ਬਿਲਕੁਲ-ਬਿਲਕੁਲ, ਹਾਂਜੀ, ਹਾਂਜੀ, ਹਾਂਜੀ।
ਤੇ ਓਹਨਾਂ ਨੇ ਮੇਰਾ ਸੂਟ ਖਰਾਬ ਕਰਤਾ ਫਿਰ ਮੈਂ ਇਸ ਚੱਕਰ ਦੇ ਕੇ ਨੀ ਆਈ, ਕਿੱਥੇ ਵੀ ਦੇ ਕੇ ਮੈਨੂੰ ਡਰ ਈ ਲੱਗਦਾ, ਮੇਰੇ ਸੂਟ ਹੀ ਨਾ
ਓਹੀ ਨਾ ਮੇ ਵੀ ਓਹੀ ਚੀਜ਼ ਕਈ ਵਾਰ ਸੋਚਦੀ ਆਂ ਕਈ ਵਾਰ ਸੋਚਦੀ ਆਂ ਕੇ ਜਿੰਨਾ ਟੇਲਰਸ ਨੂੰ ਨੀ ਨਾ ਆਂਦਾ ਹੁਨ ਓ ਪਹਿਲੀ ਸਾਨੂੰ ਮਤਲਬ ਪਹਿਲੀ ਬੰਦੇਆਂ ਨੂੰ ਮਨਾ ਕਰਦੇ ਆ ਕਰਨ, ਕਿਓਂਕਿ ਇਸ ਤਰਾਂ ਸਾਡਾ ਵੀ ਟਾਈਮ ਵੇਸਟ ਹੁੰਦਾ ਐ ਹਾਂ। ਸਾਡਾ ਵੀ ਟਾਈਮ ਵੇਸਟ ਹੁੰਦਾ ਤੇ ਓਨਾਂ ਦਾ ਤੇ ਚਲੋ ਹੁੰਦਾ ਈ ਹੁੰਦਾ ਨਾਲੇ ਸਾਡੇ ਪੇਮੈਂਟ ਵੀ ਜਾਂਦੀ ਐ ਵੇਸਟ। ਸੂਟ ਤੇ ਹੋ ਗੇਆ ਖ਼ਰਾਬ ਸਾਡਾ, ਹੈਨਾ। ਕਿਸੇ ਇਸ ਤਰਾਂ ਹਾਂ
ਕਿੰਨਾ ਸਿਲੈਕਟ ਕਰੋ ਸਾਰੀ ਮੇਅਨਤ ਖ਼ਰਾਬ ਹੋ ਜਾਂਦੀ ਫੇਰ
ਬਿਲਕੁਲ ਓਹੀ ਨਾ ਬੰਦਾ ਇੱਕ ਰੀਜ ਨਾਲ ਲੈਂਦਾ ਸੂਟ, ਹਨਾ ਚੋਇਸ ਕਰ
ਹਾਂਜੀ ਓਈ ਤਾਂ ਹਾਂਜੀ-ਹਾਂਜੀ।
ਤੇ ਓ ਵੀ ਤੁਸੀਂ ਓਨੂੰ ਖ਼ਰਾਬ ਕਰਦੋ ਤੇ ਬੋਤ ਈ ਦਿਲ ਕਸਮ ਸੇ ਦਿਲ ਬੜਾ ਦੁਖਦਾ ਫੇਰ।
ਹਾਂਜੀ, ਫੇਰ ਤਾਂਹੀ ਤਾਂ ਮੈਂ ਦੇ ਕੇ ਨੀ ਆਪਨੇ ਵੱਲ ਕਿੱਦਰ ਵੀ ਸੂਟ ਮੈਂ ਕਿਆ ਦੀਦੀ ਪੁੱਛਾਂਗੀ ਸ਼ੈਦ ਹੁਨ ਤਾਨੂੰ ਪਤਾ ਹੋਏ ਕੇ ਤੁਆਡੇ ਵੱਲ ਇੱਕ ਬੂਟੀਕ ਖੁੱਲੇਆ ਵੇ। ਲੇਕਿਨ ਮੈਨੂੰ ਤਾਂ ਪਤਾ ਈ ਨਈਂ ਸੀ। ਤੁਸੀਂ ਤਾਂ ਪੈਲੇ ਈ ਦੇ ਕੇ ਆ ਗਏ ਓਂ।
ਹਾਂ ਮੈਂ ਦੇ ਕੇ ਆਈ ਆਂ ਮੈਨੂੰ ਸੀ ਮੈਂ ਤਆਨੂੰ ਦੱਸਾਂ ਫੇਰ ਟਾਈਮ ਨੀ ਮਿਲਿਆ ਐਕਚੁਲੀ ਮੈਨੂੰ ਥੋੜਾ ਤੇ ਹਾਂ
ਬੰਦਾ ਰੁੱਝ ਜਾਂਦਾ ਟਾਈਮ ਈ ਨੀ ਮਿਲ
ਹਾਂਜੀ-ਹਾਂਜੀ ਬਿਲਕੁਲ-ਬਿਲਕੁਲ, ਕੋਈ ਨੀ ਤੁਸੀਂ ਮੈਨੂੰ ਕੱਲ ਮਿਲ ਜਾਏਗਾ ਨਾ ਸੂਟ। ਡਰੈਸ ਮੈਨੂੰ ਕੱਲ ਮਿਲ ਜਾਏਗਾ ਤੇ ਮੈਂ ਤੁਆਨੂੰ ਕੱਲ ਹੀ ਦੱਸ ਦਾਂਗੀ। ਤੇ ਤੁਸੀਂ ਵੈਸੇ ਵੀ ਆਨਾ ਈ ਏ ਏਸ ਤਰਫ, ਤੇ ਤੁਸੀਂ ਆ ਕੇ ਡਰੈਸ ਵੀ ਦੇਖ ਜਾਇਓ ਮੇਰਾ, ਹਾਂ।
ਹਾਂਜੀ, ਤੇ ਕੋਟ ਸੈਟ ਵਗੈਰਾ ਸਬ ਕੁਝ ਸੀਅ ਲੈਂਦੇ ਨੇ ਐ।
ਹਾਂ ਸਬ ਕੁਛ ਕੋਟ ਸੈਟ ਹੋ ਗਏ, ਅੱਛਾ ਅਨਾਰਕਲੀ ਡ੍ਰੈਸ ਹੋ ਗੇਆ ਸਲਵਾਰ ਸੂ ਸੂਟ ਫਰਸ਼ੀ ਸਲਵਾਰ ਅੱਜ-ਕੱਲ ਜੋ ਵੀ ਨਿਊ ਟਰੈਂਡ ਆਏਆ ਦਾ ਨਾ ਓ ਸਬ ਕੁਛ
ਤੇ ਐ ਆਪ ਸੀਂਦੇ ਨੇ ਜਾ ਆਪਨੇ ਮਤਲਬ ਕੇ ਕੋਈ ਬੰਦੇ ਲਾਏ ਦੇ ਨੇ ਜਾਂ ਕੁੜੀਆਂ ਲਾਈ ਦੀਆਂ ਏਨਾ ਨੇ।
ਕਟਿੰਗ ਏ ਖੁਦ ਕਰਦੇ ਹਨ, ਬਟ ਆਗੇ ਨਾ ਬਾਹਰ ਤੋ ਮਤਲਬ ਬਾਰ ਤੋਂ ਆਏ ਦੇ ਹਨ ਬੰਦੇ, ਏ ਕੁੱਝ ਅਲੱਗ ਈ ਐ ਹਾਂ ਬਾਰ ਦੇ ਕਾਰੀਗਰ ਨੇ।
ਅੱਛਾ, ਤੇ ਕਿਸ ਨਾਮ ਤੋਂ ਹੈਗਾ ਬੂਟੀਕ ਐ।
ਹਰਮਨ ਬੁਟੀਕ।
ਅੱਛਾ। ਮੈਂ ਵੀ ਆਵਾਂਗੀ ਨਾ ਵੇਖ ਲਵਾਂਗੀ ਫਿਰ ਮੈਂ ਵੀ ਤੁਸੀਂ ਮ ਮੈਂਨੂੰ ਨਾਲ ਲੈ ਕੇ ਚੱਲਨਾ ਆਪਨੇ
ਬਿਲਕੁਲ ਓ ਮੋਸਟ ਵੈਲਕਮ, ਤੁਸੀਂ ਆਓ ਤੇ ਸਹੀ ਚਲੋ ਇਸੀ ਬਹਾਨੇ ਕੱਠੇ ਤੇ ਹੋਵਾਂਗੇ, ਹਾਂ ਹਾਂਜੀ-ਹਾਂਜੀ। ਬਿਲਕੁਲ-ਬਿਲਕੁਲ-ਬਿਲਕੁਲ ਚਲੋ ਵਦੀਆ ਵੈਸੇ ਵੀ ਘਰੇ ਬੈ-ਬੈ ਕੇ ਬੋਰ ਈ ਹੋ ਜਾਂਦਾ ਬੰਦਾ।
ਤੇ ਓ ਸਿਲਾਈ ਵੀ ਸਿਖਾਂਦੇ ਨੇ ਕੁੜੀਆਂ ਨੂੰ ਐ।
ਹਾਂ, ਏਨਾਂ ਨੇ ਰੱਖਿਆ ਦਾ ਕਿ ਪਿੱਛੇ ਛੋਟਾ ਜਾ ਨਾਲ ਈ ਇੱਕ ਹੋਰ ਸ਼ੋਪ ਲਿੱਤੀ ਦੀ ਐ। ਪਿੱਛੇ ਕੁੜੀਆਂ ਸਿੱਖਦੀਆਂ ਨ ਛੋਟੀ ਬਿ
ਅੱਛਾ, ਨੀ ਸਾਡੇ ਗੁਆਂਢੀ ਹੈਗੇ ਸੀ ਨਾ ਓ ਕੈ ਰਏ ਸੀ ਕੇ ਆਪਣੀ ਕੁੜੀ ਨੂੰ ਸਿਖਾਨਗੇ। ਸਿਲਾਈ, ਓਨਾਂ ਚ ਓ ਚਾਅ ਐ ਨਾ ਸਿਲਾਈ ਸਿੱਖਨ ਦਾ।
ਹਾਂ, ਅੱਛਾ, ਹਾਂ ਹੁੰਦਾ-ਹੁੰਦਾ ਬਿਲਕੁਲ। ਬਿਲਕੁਲ-ਬਿਲਕੁਲ, ਤੇ ਓਨਾਂ ਨੂੰ ਕ ਹਾਂ ਉਹਨਾਂ ਨੂੰ ਕਹਿ ਦੋ ਫਿਰ ਕੀ ਸਿੱਖ ਲੈਣ, ਕਿਉਂਕਿ, ਇਹ ਰੀਜਨੇਬਲ ਪ੍ਰਾਈਜ਼ ਹੈ ਇਹਨਾਂ ਦਾ ਵੀ ਮਤਲਬ ਆਈ ਥਿੰਕ, ਸਿਰਫ ਫੀ ਇਹਨਾਂ ਦੀ ਸਿਰਫ ਦੋ ਸੌ ਹੈ ਕਿ ਤਿੰਨ ਸੌ ਹੈ। ਦੀ ਫੀ ਹੈ ਬਸ, ਹਾਂ ਮਹੀਨੇ ਹਾਂ, ਮਹੀਨੇ ਦੀ ਦੋ ਸੌ ਹੈ। ਜੋ ਸਿੱਖ ਲੈਂਦਾ ਫਿਰ ਉਸ ਤੋਂ ਬਾਅਦ ਸ਼ਾਇਦ ਵੱਧਦੀ ਹੈ, ਆਈ ਥਿੰਕ ਫਿਰ, ਅੱਗੇ ਉਹੀ ਬੱਚਾ ਲਗਾਉਂਦੇ ਨੇ, ਸਿਖਾਉਣ ਨੂੰ ਬਟ ਇਹ ਕਿ ਬਹੁਤ ਵਧੀਆ ਸਿਖਾਉਂਦੇ ਕਿਉਂਕਿ ਇਹਨਾਂ ਨੇ ਦੋ ਕਾਰੀਗਰ ਲਗਾਏ ਦੇ ਨੇ, ਇੱਕ ਸਿਖਾਉਣ ਲਈ ਤੇ ਇੱਕ ਜੋ ਬਣਾਉਂਦਾ ਹੈ ਡਰੈਸ ਖੁਦ ਦੇ ਕਟਿੰਗ ਕਰਦੇ ਹਨ, ਹਾਂਜੀ -ਹਾਂਜੀ!
ਤਾਂ ਬਹੁਤ ਠੀਕ ਹੈ, ਫਿਰ ਤਾਂ ਜਿਵੇਂ ਤੁਸੀਂ ਦੱਸ ਰਹੇ ਹੋ ਬੂਟਿਕ ਤਾਂ ਫਿਰ ਕਾਫੀ ਅੱਛਾ ਲੱਗ ਰਿਹਾ।
ਹਾਂਜੀ -ਹਾਂਜੀ -ਹਾਂਜੀ! ਉਹੀ ਨਾ, ਮੈਂ ਵੀ ਸੋਚ ਰਹੀ ਸੀ, ਮੈਂ ਉਹੀ ਜਦੋਂ ਮੈਂ ਸੁਣਿਆ ਕਿ ਦੋ ਸੌ ਤਿੰਨ ਸੌ ਚਾਰ ਸੌ ਦੇ ਵਿੱਚ ਚਲੋ ਸਿਖਾ ਰਹੇ ਨੇ ਚਲੋ ਕੁਛ ਤਾਂ ਵਧੀਆ ਹੀ ਸਿਖਾ ਰਹੇ ਨੇ। ਬਟ ਮੈਂ ਇਹ ਸੋਚਦੀ ਸੀ ਮੈਂ ਹੀ ਕਲਾਸਿਸ ਲੈ ਲੈਂਦੀ ਹਾਂ।
ਸਾਨੂੰ ਟੈਮ ਨੀ ਮਿਲਦਾ ਨਾ ਘਰ ਤੋਂ, ਟੈਮ ਮਿਲ ਜਾਏ ਤਾਂ ਫਿਰ ਆਪਾਂ ਸਿੱਖਣ ਜਾਈਏ।
ਸਾਨੂੰ ਛੱਡਣਾ
ਹਾਂਜੀ, ਐਹੀ ਬੜਾ ਦੁਖੀ ਕਰਦੇ ਨੇ।
ਬਹੁਤ ਜ਼ਿਆਦਾ, ਉਹੀ ਨਾ ਕਰਦੇ, ਬਨਾਲੇ ਇਹਨਾਂ ਦੇ ਨਾਲ ਅਸੀਂ ਕਿੱਧਰ ਜਾ ਵੀ ਨਹੀਂ ਸਕਦੇ।
ਹਾਂਜੀ, ਇਹ ਤਾਂ ਹੈ, ਇਹਨਾਂ ਨੂੰ ਘਰ ਛੋੜ ਕੇ ਜਾਓ, ਉਹ ਤੇ ਪਤਾ ਲੱਗੇ ਪਿੱਛੇ ਦੀ ਸਿਰ ਮੂੰਹ ਫੱਟੇ ਹੋਣ ਲੜਾਈ
ਕੋਈ ਨਾ, ਫਿਰ ਜੋ ਚੀਜ਼ ਸਿੱਖਣੀ ਆ ਉਹਦੇ ਲਈ ਟਾਈਮ ਤੇ ਹੁੰਦਾ ਹੀ ਹੈ ਨਾ, ਜ਼ਿਆਦਾ ਟਾਈਮ
ਹਾਂਜੀ। ਇਹ ਤੇ ਹੈਗਾ ਨੀ ਕਿ ਪੰਜ ਦਸ ਮਿੰਟ ਚ ਵਾਪਸ ਆ ਜਾਓ, ਕਮ ਸੇ ਕਮ ਘੰਟੇ ਇਹ। ਤਾਂ ਡੇਢ ਘੰਟਾ ਲੱਗਣਾ ਹੀ ਹੁੰਦਾ।
ਹਾਂਜੀ, ਬਿਲਕੁਲ -ਬਿਲਕੁਲ ਕਿਉਂਕਿ ਸਿੱਖਣੀ ਹੈ ਕੋਈ ਚੀਜ਼ ਫੇਰ ਉਹਦੇ ਟਾਈਮ ਤੇ ਲੱਗਦਾ ਹੀਏ।
ਹਾਂਜੀ।
ਹਾਂਜੀ- ਹਾਂਜੀ!
ਹੈਲੋ।
ਹਾਂਜੀ, ਆ ਰਹੀ ਹੈ -ਆ ਰਹੀ -ਆ ਰਹੀ -ਆ ਰਹੀ ਹੈ -ਆ ਰਹੀ ਹੈ!
ਬੀਜੀ ਲਗ ਰਹੇ ਸੀ ਤੁਸੀਂ,।
ਹਾਂ ਉਹ ਮੈਨੂੰ ਨਾ ਵਿੱਚ ਕੱਟ ਕੱਟ ਕੇ ਹੋ ਰਿਹਾ ਸੀ।
ਅੱਛਾ। ਕੋਈ ਨਾ -ਕੋਈ ਨਾ ਆਪਾਂ ਫਿਰ ਵੇਖ ਹਾਂਜੀ ਸਭ
ਹਾਂ ਕੋਈ ਗੱਲ ਨਹੀਂ ਤੁਸੀਂ ਲੈ ਆਇਓ, ਬੁਟੀਕ ਤੋਂ ਦੇਖ ਲਿਓ ਨਾਲੇ ਨਾ ਬੇ ਚਦੇ ਵੀ ਐਨ ਡ੍ਰੈਸਿਸ। ਬੁਟੀਕ ਪੀਸ, ਹਾਂ ਬੁਟੀਕ ਪੀਸ ਭੇ ਬੇਚਦੇ ਵੀ ਏ।
ਲਵਾਂਗੀ।
ਹਾਂ ਜ਼ਰੂਰ ਆਇਓ। ਆਇਓ, ਇਸੀ ਭਾਨੇ ਅਸੀਂ ਵੀ ਕੱਠੇ ਹੋਵਾਂਗੇ, ਮਿਲਾਂਗੇ ਹੂੰ
ਹਾਂਜੀ।
ਚਲੋ ਠੀਕ ਐ। ਕੋਈ ਨਾ ਤੁਸੀਂ ਆਇਓ। ਫੇਰ ਮੈਨੂੰ ਨਾ ਐਕਚੁਲੀ ਕੋਲ ਆ ਰੀ ਐ ਵਿਚ ਕਿਸੇ ਦੀ।
ਠੀਕ ਏ, ਕੋਈ ਨੀ ਕੋਈ ਨੀ, ਚਲੋ ਠੀਕ ਏ ਬਾਏ। ਫੇਰ ਮਿਲਦੇ ਆ ਆਪਾਂ ਇੱਕ ਦੋ ਦਿਨ ਤੀਕਨ।
ਬਿਲਕੁਲ - ਬਿਲਕੁਲ, ਮੈਂ ਕੱਲ ਤੁਆਨੂੰ ਦੱਸ ਦਾਂਗੀ। ਸਸ ਸ੍ਰੀ ਕਾਲ ਜੀ, ਸਸ ਸ਼੍ਰੀ ਕਾਲ।